ਹੈਲੋ
ਹੈਲੋ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
ਵਧੀਆ, ਤੁਸੀਂ ਸੁਣਾਓ।
ਹਾਂਜੀ ਵਧੀਆ।
ਹਾਂ, ਕੀ ਕਰ ਰਹੇ?
ਬਸ ਚਾਹ ਦਾ ਟਾਈਮ ਹੋ ਗਿਆ। ਚੱਲ ਅੱਛਾ ਅੱਛਾ। ਮੈਂ ਵੀ ਹੁਣੇ ਬਣਾ ਕੇ ਲੈ ਕੇ ਆਈ।
ਹੁਣ ਅਚਾਰ ਦੇ ਸੀਜ਼ਨ ਚੱਲਦੇ ਪੇ। ਅਚਾਰ ਵੀ ਪੁਆਣ ਗੇ।
ਅੱਛਾ ਅੱਛਾ।
ਹਾਂਜੀ
ਕਿੱਦਾਂ ਅੰਬ ਦਾ ਅਚਾਰ ਪਾ। ਅੱਛਾ ਅੱਛਾ
ਹੋਰ, ਤੁਸੀਂ ਬਣਾ ਲਿਆ ਅਚਾਰ? ਹਾਂਜੀ?
ਤੁਸੀਂ ਆਪ ਹੀ ਪਾਂਦੇ ਓ ਅਚਾਰ?
ਹਾਂਜੀ ਅਸੀਂ ਆਪ ਹੀ ਵੀ ਪਾਨੇ ਆ।
ਅੱਛਾ-ਅੱਛਾ ਨਹੀਂ ਅਸੀਂ ਆਪ ਨਹੀਂ ਪਾਂਦੇ ਸਾਡੇ ਮੰਮੀ ਪਾਂਦੇ ਨੇ। ਅੱਛਾ-ਅੱਛਾ।
ਆਵਲੇ ਦੀ ਚਟਨੀ ਹੋ ਗਈ ਸਭ ਚੀਜ਼ਾਂ
ਅੱਛਾ-ਅੱਛਾ।
ਹੂੰ, ਤੁਸੀਂ ਹੁਣ ਆ ਪਾ ਲਿਆ ਅਚਾਰ?
ਨਹੀਂ ਹਜੇ ਪਾਣਾ ਐ, ਪਾਇਆ ਨਹੀਂ।
ਅਸੀਂ ਅੱਜ ਪਾ ਰਹੇ ਆ ਪਹਿਲੇ ਆਪਣਾ ਪਾਇਆ ਫਿਰ ਕਿਸੇ ਨੇ ਦੇ ਗਿਆ ਉਹਨਾਂ ਦਾ ਪਾ ਕੇ ਦਿੱਤਾ ਐ।
ਅੱਛਾ-ਅੱਛਾ
ਹਾਂਜੀ ਹੁਣ ਹਜ਼ਾਰਾਂ ਵਾਰੀ ਬੋਲਣਾ ਅਚਾਰ-ਚੂਰ ਪਾਈਏ। ਕਦੀ ਬੱਚੇ ਕਹਿਣਗੇ ਅਰਬੀ ਦੇ ਪੱਤੇ ਬਣਾ ਦਿਓ ਉਹ ਬਣਾਏ।
ਹਾਂਜੀ-ਹਾਂਜੀ, ਅੱਛਾ ਪਤੌੜ ਵੀ ਬਣਾ ਲੈਂਦੇ?
ਹਾਂਜੀ।
ਅੱਛਾ।
ਹਾਂ ਕੱਲ ਪਤੋੜ ਬਣਾਏ ਸੀ।
ਹੂੰ-ਹੂੰ
ਅੱਜ ਚਾਰਾਂ ਦੀ ਵਾਰੀ ਲੱਗੀ ਹੋਈ ਏ ਚਾਰ ਬਣਾਣਾ।
ਤੁਸੀਂ ਉਬਾਲ ਕੇ ਫਿਰ ਬਣਾਦੇ ਜਾਂ ਸੀਟੀਆਂ ਮਰਵਾ ਕੇ?
ਨਹੀਂ-ਨਹੀਂ ਅਸੀਂ ਪਹਿਲੇ ਉਹਨੂੰ, ਪੱਤੇ ਸਾਫ਼ ਕਰਕੇ ਚੰਗੀ ਤਰ੍ਹਾਂ
ਹੂੰ-ਹੂੰ।
ਧੋ-ਧੂ ਕੇ ਉਹਨਾਂ ਨੂੰ ਸੁਕਾ ਕੇ ਫਿਰ ਬੇਸਨ ਦਾ ਪੇਸਟ ਬਣਾਈ ਜਾਣਾ। ਮਸਾਲੇ-ਮਸਾਲੇ ਪਾ ਕੇ।
ਹੂੰ-ਹੂੰ।
ਮਸਾਲੇ ਪਾ ਕੇ ਪੇਸਟ ਬਣਾ ਕੇ ਫੇਰ ਉਹਦੇ ਚ ਕੁਛ ਪੱਤਿਆਂ ਨੂੰ ਲਗਾਨੇ ਆ।
ਹਾਂਜੀ।
ਫੇਰ ਉਹਨਾਂ ਦਾ ਰੋਲ ਬਣਦਾ।
ਹੂੰ-ਹੂੰ।
ਰੋਲ ਬਣਾ ਕੇ ਫਿਰ ਖੁੱਲੇ ਭਾਡੇ ਚ ਨਾ ਮੈਂ ਧਰ ਦਿੰਨੀ ਆ ਬੋਆਇਲ ਕਰਨੇ।
ਅੱਛਾ ਉਬਾਲਦੇ ਓ ਤੁਸੀਂ?
ਹਾਂਜੀ ਉਹ ਥੱਲੇ, ਅ ਭਾਂਡੇ ਲਗਾ ਕੇ ਨਾ ਉੱਪਰ ਰੱਖਣੇ ਸਟੀਮ ਚ ਬਣ ਜਾਂਦੇ ਨੇ ਨਾ।
ਅੱਛਾ-ਅੱਛਾ, ਸਾਡੀੇ ਅਸੀਂ ਸੀਟੀ ਲਗਵਾ ਲੈਂਨੇ ਆ।
ਨਾ ਅਸੀਂ ਸਟੀਮ 'ਚ ਬਣਾਨੇ ਆ ਵੈਸੇ। ਪਾਣੀ ਰੱਖ ਕੇ, ਖੁੱਲੇ ਭਾਂਡੇ 'ਚ ਤੇ ਸਟੀਮ ਚ ਬਣਾਨੇ ਆ।
ਸਾਡੇ ਮੰਮੀ ਸਾਡੇ ਉਹ ਸੀਟੀ ਮਰਵਾ ਲੈਂਦੇ ਨੇ। ਪੰਜ-ਛੇ ਸੀਟੀਆਂ ਮਰਵਾ ਲੈਂਦੇ ਨੇ।
ਉਹ ਨਾ ਬਾਹਰ ਤੋ ਗਲ ਜੇਗੀ ਅੰਦਰੋਂ ਨੀ ਸਹੀ ਰਹਿੰਦਾ ਅੰਦਰੋਂ ਨਾ ਕੱਚਾ ਤੇ ਰਹਿ ਜਾਂਦਾ ਪੱਤਾ।
ਹੂੰ
ਅ ਸੀਟੀ ਵਾਲਾ ਨਾ ਅੰਦਰੋਂ ਨੀ ਸਹੀ ਗਲਦਾ ਸਹੀ ਤਰਾਂ।
ਅੱਛਾ-ਅੱਛਾ, ਹੂੰ-ਹੂੰ। ਕੋਈ ਨੀ ਇਸ ਵਾਰੀ ਅਸੀਂ ਉਬਾਲ ਕੇ ਬਣਾਵਾਂਗੇ।
ਹਾਂਜੀ ਉਬਾਲ ਕੇ ਬਣਾ ਕੇ ਦੇਖਿਆ ਜੇ ਕਿੰਨਾ ਵਧੀਆ ਟੇਸਟ ਆਂਦਾ।
ਇਹ ਉਹਨੂੰ ਥੋੜ੍ਹਾ ਟਾਈਮ ਜ਼ਿਆਦਾ ਲੱਗ ਜਾਂਦਾ।
ਹਾਂਜੀ ਟਾਈਮ ਉਹ ਤੇ ਫਿਰ ਚਾਰ-ਪੰਜ ਘੰਟੇ ਲੱਗਦੇ ਨੇ।
ਹੂੰ, ਉਹੀ ਨਾ।
ਹੂੰ, ਚਾਰ-ਪੰਜ ਘੰਟੇ ਲੱਗਣਗੇ, ਸਟੀਮ ਚ ਬੰਦਿਆ ਹੋਣ। ਹਮ
ਤੇ ਖਾਣਾ ਹੋਇਆ ਉਹ ਸਵੇਰੇ ਬਣਾ ਤੇ ਫੇਰ ਹੈ। ਹੂੰ।
ਸਾਗ ਵਾਲਾ ਕੰਮ ਹੋ ਗਿਆ, ਹਾਂਜੀ। ਉਹਨਾਂ ਫੇਰ ਸਾਗ ਵਾਲਾ ਕਮੰ ਹੁੰਦਾ, ਸਾਗ ਬਣਾਉਣਾ ਹੁੰਦਾ। ਇੱਕ ਦਿਨ ਪਹਿਲੇ ਰੱਖੋ ਤੇ ਦੂਸਰੇ ਦਿਨ ਖਾਓ, ਹਾਂਜੀ।
ਹੂੰ।
ਵਿਆਹ ਸਾਹਿਬ ਦੇ ਨਾਲ, ਸਕਿਆਂ ਦਾ ਹੀ
ਹਾਂਜੀ-ਹਾਂਜੀ।
ਸਾਡੇ ਬੱਚੇ ਸ਼ੌਕੀਨ ਹੈ ਨਾ ਇਹਨਾਂ ਚੀਜ਼ਾਂ ਦੇ।
ਅੱਛਾ-ਅੱਛਾ।
ਹੋਰ ਕੁਛ ਨੀ ਕਹਿਣ ਗੇ ਪਤੋੜ ਬਣਾਦੋ ਉਹਨਾਂ ਨਾਲ ਹੀ ਰੋਟੀ ਖਾ ਲਾਂਗੇ।
ਬਸ ਸੀਜਨ ਦੇ ਹਿਸਾਬ ਨਾਲ ਸਹੀ ਵੀ ਲੱਗਦੀ ਹੈ ਸਬਜ਼ੀ।
ਹਾਂਜੀ।
ਮੈਂ ਕਿਹਾ ਸੀਜਨ ਦੇ ਹਿਸਾਬ ਨਾਲ ਸਹੀ ਵੀ ਲੱਗ
ਹਾਂਜੀ, ਸੀਜ਼ਨ ਨਾਲ ਦੇ ਜਿਹੜੀ ਚੀਜ਼ ਸੀਜ਼ਨ ਦੀ ਹੋਇਗੀ ਉਹ ਹੀ ਸਹੀ ਲੱਗੇਗੀ। ਹੋਰ ਸਾਗ ਬਵਾ ਦੇ ਕਹਿਣਾ ਸਾਗ ਲਿਆਓ ਬਣਾਓ ਦੋ ਸਾਗ।
ਸਾਡੇ ਘੱਟ ਖਾਂਦੇ ਨੇ ਸਾਗ ਨਾ। ਇੱਕ-ਅੱਧੀ ਵਾਰੀ ਖਾ ਕੇ ਬਸ
ਸਾਗ ਦੇ ਸ਼ੌਕੀਨ ਨੇ, ਹੋਰ ਸਬਜ਼ੀਆਂ ਦੇ ਕੋਈ ਸ਼ੌਕੀਨ ਨਹੀ, ਇੱਕ ਸਾਗ ਹੋਣਾ ਚਾਹੀਦਾ ਇੱਕ ਪਤੋੜੋ ਹੋਣ ਜਾਂ ਮੇਥੀ ਬਣਾ ਲਿਓ।
ਅੱਛਾ ਨਹੀਂ, ਆਲੂ ਮੇਥੀ ਤਾਂ ਖਾ ਲੈਂਦੇ ਨੇ। ਉਹ ਤਾਂ ਹੂੰ-ਹੂੰ, ਉਹ ਤੇ ਖ਼ੁਸ਼ ਹੋ ਕੇ ਖਾਂਦੇ ਨੇ। ਹਾਂ। ਸਾਡੇ ਆਲੂ ਬੈਂਗਣ ਬਨਣਗੇ ਜੇ ਤਰੀ ਵਾਲੇ ਬਣਾਏ ਨੇ ਚਾਵਲ ਦੇ ਨਾਲ ਫੇਿਰ ਹੈ। ਕਿ ਤਰੀ-ਤਰੀ ਪਾ ਕੇ ਤੇ ਖਾ ਲੈਣ
ਹੂੰ।
ਉੰਝ ਸੁੱਕੇ ਤਾਂ ਖਾਣੇ ਹੀ ਨਹੀਂ।
ਨਾ ਸਾਡੇ ਬੱਚੇ ਸੁੱਕੇ ਖਾਂਦੇ ਨੇ ਉਹਨਾਂ ਨੂੰ ਸੁੱਕੇ ਆਲੂ ਫਰਾਈ ਕੀਤੇ ਚਾਹੀਦੇ ਨੇ। ਹੁਣ ਫਰਾਈ ਕਰਕੇ ਬਣਾ ਕੇ ਤੇ ਉਹੀ ਖਾਣਗੇ।
ਅੱਛਾ, ਫਿਰ ਉਹ ਨਿੱਕੀ-ਨਿੱਕੀ ਬੈਂਗਨੀ ਬਣਾ ਦੇਓ। ਫਿਰ ਛੋਟੀ-ਛੋਟੀ ਬੈਂਗਣੀ ਬਣਾਦੇ ਓ।
ਹਾਂਜੀ ਵੈਗਣੀ। ਬਣਾਏ ਵੀ ਅੱਜ ਬੈਂਗਣ ਹੈਗੇ ਸੀ, ਅੱਜ ਬੈਂਗਣ ਬਨਾਏ ਨੇ।
ਅੱਛਾ।
ਉਹ ਭਰਥੇ ਵਸਤੇ ਕਹਿੰਦੇ ਭਰਥਾ ਕੇਦੇ ਖਾਣਾ ਨੀ।
ਹਾਂ-ਹਾਂ-ਹਾਂ-ਹਾਂ ਇਹ ਤਾਂ ਹੈ ਹੀ ਹੈ।
ਅ ਨਾ ਜੀ ਨਾ ਟਾਈਮ ਦਾ ਕੋਈ ਪਤਾ ਨਈ ਚਲਦਾ ਟਾਈਮ
ਹੂੰ-ਹੂੰ।
ਇਹ ਏਵੇ ਲਗਦੀ ਤੇ ਪਤਾ ਹੀ ਨਹੀ ਚੱਲਦਾ ਪਿਆ।
ਅੱਜ-ਕੱਲ੍ਹ ਸਭ ਦੀ ਮਰਜ਼ੀ ਦੀ ਚੀਜ਼ ਬਣਾਉਣੀ ਬੜਾ ਹੀ ਔਖਾ ਕੰਮ ਹੈ।
ਹੋਰ, ਤੁਸੀਂ ਕਿੱਸ ਤਰਹਾ ਬਣਾਉਦੇ ਹੋ ਨਿੰਬੂ ਦਾ ਚਾਰ?
ਸਾਡੇ ਅਚਾਰ ਅਸੀਂ ਕਦੇ ਪਾਇਆ ਹੀ ਨਹੀਂ ਸਾਡੇ ਸਾਸੂ ਮਾ ਪਾਉਂਦੇ ਨੇ, ਹਾਂਜੀ।
ਸਾਡੇ ਅਚਾਰਾਂ ਦੀ ਨਾ ਸਾਰੀ ਜਿੰਮੇਵਾਰੀ ਸਾਡੀ ਹੈ।
ਅੱਛਾ-ਅੱਛਾ, ਨਾ ਅਸੀਂ ਸਿਰਫ਼ ਕੀ ਕਰਨੇ ਹਾਂ ਜਿਵੇਂ ਅਚਾਰ ਮਿਰਚਾਂ ਦਾ ਅਚਾਰ ਪਾਉਣਾ ਇਹ ਹੈ ਕੱਟ ਕੇ ਤੇ ਅਚਾਰ ਦੇ ਮਸਾ ਸਾਲੇ ਵਿੱਚ ਸੁਟਦੀ ਰਿਆਂ ਹਾਂਜੀ, ਬਸ ਇਹ ਮਾੜਾ ਜਿਨਾ ਕੰਮ ਕਰ ਲਈਦਾ।
ਹੁਣ ਕਿੱਥੇ ਲਸਣ ਦਾ ਬਣਾ ਕੇ ਦਿੱਤਾ, ਹੈ ਹੁਣ ਕਲ ਅੰਬ ਦਾ ਪਾਇਆ। ਹੁਣ ਨਿੰਬੂ ਦਾ ਬਣਾਵਾਂਗੇ ਮਿੱਠਾ।
ਤੇ ਲਸਣ ਤਾਂ ਗਰਮ ਹੁੰਦਾ ਅੱਜ ਕੱਲ ਗਰਮੀਆਂ।
ਲਸਣ ਦਾ ਅਸੀ ਛਿਲ ਕੇ ਏਨੂੰ ਕਰ ਲਈਦਾ ਥੋੜ੍ਹਾ ਜਹਾ
ਨਈ ਜਿਵੇਂ ਉਹ ਸਰਦੀਆਂ ਵਿੱਚ ਲੱਗਦਾ ਨਾ ਕਿ ਸਰਦੀਆਂ ਗਰਮ ਜੋ ਹੁੰਦਾ ਕਿ ਗਰਮੀਆਂ ਚ ਵੀ ਖਾ ਲੈਂਦੇ ਨੇ।
ਨਈ- ਨਈ ਉਹ ਖਾਈ ਤਾਂ ਤੇ ਸਰਦੀਆਂ ਦੀ ਗਰਮੀ
ਹਮ ਹਮ ਹਾਂਜੀ ਉਹੀ ਮੈਂ ਕਹਿ ਰਹੀ ਕਿ ਸਰਦੀਆਂ ਚ ਹੀ ਖਾਂਦੇ ਨੇ ਨਾ ਜ਼ਿਆਦਾ ਤਰ।
ਹਾਂਜੀ, ਇਹ ਤੇ ਸਰਦੀਆਂ ਚ ਖਾਣ ਜੋਗਾ ਹੋਏਗਾ। ਹਾਂਜੀ ਫਰਾਈ ਕਰਨਾ ਪੇਲੇ। ਫਰਾਈ ਕਰਕੇ ਬਨਦਾ ਨਾ।
ਅੱਛਾ-ਅੱਛਾ।
ਫਰਾਈ ਕਰਕੇ ਤੇ ਕਾਲੀ ਮਿਰਚ ਹੋ ਗਈ, ਜੀਰਾ ਭੁੰਨ ਕੇ ਪਾ ਦਿਓ। ਕਾਲਾ ਨਮਕ, ਸਿਰਕਾ ਵੀ ਪੈ ਜਾਂਦਾ ਏ। ਆਹੋ ਫੇਰ ਆਚਾਰ ਬੜਾ ਵਧੀਆ ਹੁੰਦਾ ਉਹ।
ਹੂੰ-ਹੂੰ, ਅੱਛਾ ਇਹ ਸਿ ਕੇ ਵਿੱਚ ਬੰਦਾ
ਹੂੰ ਹੋਰ
ਜਿਵੇਂ ਸਿਰਕੇ ਵਾਲੇ ਪਿਆਜ਼ ਪਾਲੀਏ।
ਪਾਵਾਂਗੇ ਨਾ ਹੁਣ ਗਰਮੀਆਂ ਲਸਣ ਹੈਗਾ ਨ ਉਹਦਾ ਪਾ ਕੇ ਰੱਖਾਂਗੇ।
ਅੱਛਾ-ਅੱਛਾ, ਇੱਕ ਉਹ ਕਈ ਪਾਂਦੇ ਨੇ ਨਾ ਰਾ ਲਸ ਤੂੜਿਆਂ ਦਾ ਅਚਾਰ ਪਾਂਦੇ ਨੇ ਪੰਜਾਬ ਚ ਚੱਲਦਾ ਐ।
ਮਸੂੜਿਆਂ ਦਾ ਈ ਪੇਂਦਾ ਐ ਅਚਾਰ ਤੇ ਬੜੇ ਈ ਬਾਂਚ
ਹਾਂਜੀ ਹੂੰ-ਹੂੰ ਇੱਕ ਉਹ ਛੋਟੇ-ਛੋਟੇ ਹੁੰਦੇ ਨੇ। ਡੇਲੇ-ਡੇਲੇ ਕਹਿੰਦੇ ਨੇ, ਛੋਟੇ-ਛੋਟੇ ਹੁੰਦੇ ਨੇ ਬਿਲਕੁਲ ਗੋਲ-ਗੋਲ ਹੂੰ-ਹੂੰ। ਉਹ ਆਪਣੇ ਇੱਥੇ ਨੀ ਹੁੰਦੇ ਨਾ ਹਰਿਆਣੇ ਚ ਨਹੀਂ ਹੁੰਦੇ। ਹਾਂ ਪੰਜਾਬ ਚ ਹੁੰਦੇ।
ਉਹ ਨਾ ਹੁੰਦੀ ਪੰਜਾਬ ਚ ਹੁੰਦੇ, ਡੇਲੇ ਹੋਗੇ ਇੱਕ ਹੋਰ ਹੁੰਦੇ ਨੇ
ਇੱਕ ਢਿਊ ਹੁੰਦੇ ਨੇ।
ਉਹ ਢਿਉ ਤੇ ਇੱਥੇ ਹੁੰਦੇ ਨੇ
ਹਾਂ, ਇੱਕ ਢਿਉ ਦਾ ਅਚਾਰ ਪੈਂਦਾ ਐਹੀ ਸੀਜ਼ਨ ਚ ਪੈਂਦਾ ਉਹ ਵੀ ਸਾਰਿਆ ਚਾ ਉਹੀ ਨਾ ਸਾਰੇ ਆਚਾਰ ਜ਼ਿਆਦਾਤਰ ਇਹੀ ਸੀਜ਼ਨ ਚ ਹੀ ਪੈਂਦੇ ਨੇ ਹੂੰ-ਹੂੰ।
ਹੂੰ।
ਹੋਰ।
ਅਚਾਰਾਂ ਦਾ ਸੀਜ਼ਨ ਏ ਨਾ, ਅਚਾਰਾਂ ਦਾ ਨੰਬਰ ਲੱਗਾ, ਚਟਨੀਆਂ ਪਾਲੋ ਜਾਂ ਚਾਰ ਪਾ ਲੋ।
ਹਮ, ਐਹੀ ਦਿਨਾਂ ਚ ਉੱਥੇ ਕਿਮਬ ਪਾਦੇ ਨੇ ਕਿੰਮਬ ਉਹ ਜਿਵੇਂ ਨਿੰਬੂ ਹੁੰਦੇ ਆ ਨਾ, ਇੰਜ ਨਿੰਬੂ ਵਾਂਗ ਵੱਡੇ ਵੱਡੇ ਗਲਗਲਾਂ ਵਾਂਗ ਹੁੰਦੇ ਨੇ। ਉਹਨੂੰ ਕਿੰਬ ਕਹਿੰਦੇ ਨੇ।
ਉਹੀ ਤੜਕਾ ਲਾ ਕੇ ਪੇਂਦਾ।
ਨਈ ਉਹ ਇੰਝੇ ਖਾਂਦੇ ਨੇ ਲੋਕ
ਨਈ ਅ ਅਸੀਂ ਪਾਹਨੇ ਹਾਂ ਅਸੀਂ ਤੇਲ ਫਰਾਈ ਕਰਕੇ, ਮੇਥੇ ਪਾ ਦੇਈਂ ਤੇ ਜਵਾਇਨ ਪਾ ਲਈ ਜੀਰਾ ਪਾ ਲਓ ਤੜਕਾ ਲਗਾ ਕੇ ਨਾ ਫਿਰ ਪਾਂਦੀ ਆ।
ਅੱਛਾ, ਗਲਗਲ ਦਾ।
ਹਾਂਜੀ।
ਅੱਛਾ-ਅੱਛਾ।
ਪਾਵਰ ਦਾ ਖਰਚਾ ਥੋੜਾ ਘੱਟ ਜਾਂਦਾ।
ਹੂੰ-ਹੂੰ। ਉਂਜ ਤਾਂ ਬੜੇ ਖੱਟਾ ਹਾਂ ਗੱਲਗੱਲ ਤਾਂ ਬਹੁਤ ਖੱਟੀ ਹੁੰਦੀ ਐ।
ਉਹਦੇ ਵੇਲੇ ਤੜਕੇ ਨੂੰ ਖੱਟਾ ਕੱਟ ਦਿੰਦਾ ਵਾ।
ਅੱਛਾ-ਅੱਛਾ ਫਿਰ ਵਿੱਚ ਮਿੱਠਾ ਵੀ ਮਿਕਸ ਕਰਦੇ ਹੋਨੇ ਥੋੜਾ।
ਜੇ ਆਪਣੀ ਮਰਜ਼ੀ ਏ ਮਿੱਠਾ ਪਾਣਾ ਹੋਏ ਤੇ।
ਹੁ-ਹੁ
ਮਿੱਠਾ ਪਾਓ ਆਪਣੀ ਮਰਜ਼ੀ ਦਾ ਤੇ ਨਿੰਬੂ ਦਾ ਹੀ ਪਾਨੇ ਹਾਂ ਮਿੱਠਾ ਅਚਾਰ ਜੀ।
ਅੱਛਾ-ਅੱਛਾ
ਨਿੰਬੂ ਦਾ ਯਾ ਆਮ ਦੀ ਚਟਨੀ ਹੋ ਗਈ।
ਹ-ਹ ਇੰਜੇ ਤੁਸੀ ਜਲੰਧਰ ਜਾਓ ਨਾ ਜਲੰਧਰ ਰਸਤੇ ਚ ਆਂਦਾ ਲੱਕੀ ਢਾਬਾ।
ਹਾਂਜੀ-ਹਾਂਜੀ
ਉਹਨਾਂ ਦਾ ਨਿੰਬੂ ਦਾ ਅਚਾਰ ਇੰਨਾ ਫੇਮਸ ਹੈ ਨਾ ਮਿੱਠਾ ਅਚਾਰ ਹੁੰਦਾ ਉਹਨਾਂ ਨੇ ਆਪ ਪਾਦੇ ਨੇ ਉਹ।
ਹੁ।
ਉਹਨਾਂ ਦਾ ਬੜ ਕਈ ਸਾਲ ਹੋ ਗਏ ਨੇ ਉਹਨਾਂ ਦਾ ਆਚਾਰ ਸੇਮ ਐਜ਼ ਇਟ ਹੁੰਦਾ ਕਦੇ ਉਹਦਾ ਸਵਾਦ ਨੀ ਚੇਂਜ ਹੋਇਆ।
ਹੁ ਉਹ ਹਰ ਦਮ ਹੀ ਢਾਬਾ ਚੱਲਦਾ ਰਹੇ ਨਾ ਉਹੀ ਸਵਾਦ ਰਹੇਗਾ ਆਚਾਰ ਦਾ ਜੇ ਕੋਈ ਬਦਲਦੇਗਾ ਉਹ ਸਵਾਦ ਚ ਫ਼ਰਕ ਪੈ ਜਾਂਦਾ।
ਹਾਂਜੀ ਬੜਾ ਹੀ ਫੇਮਸ ਸੀ ਉਹਨਾਂ ਦਾ ਅਚਾਰ। ਤੇ ਇੰਝ ਜਿੱਦਾ ਅਸੀ ਘਰ ਚਟਨੀ ਪਾਨੇ ਹਾਂ ਅੰਬੀਆਂ ਦੀ ਇੱਦਾਂ ਹੀ ਉਹਨਾਂ ਨੇ ਚਟਨੀ ਪਾਈ ਦੀ ਹੁੰਦੀ ਹੈ ਡਰਾਈ ਫਰੂਟ ਪਾ ਕੇ ਸਾਰਾ।
ਹਾਂਜੀ-ਹਾਂਜੀ
ਹੁ-ਹੁ
ਸਾਰਾ ਡਰਾਈ ਫਰੂਟ ਪੈਂਦਾ।
ਹਾਂਜੀ ਉਹ ਸੇਮ ਉਹਨਾ ਨੇ ਘਰ ਵਰਗੀ ਹੀ ਬਣਾਈ ਹੁੰਦੀ ਹੈ ਉਥੇ। ਉੰਝ ਹੀ ਡਰਾਈ ਫਰੂਟ ਪਾਇਆ ਹੁੰਦਾ ਉਂਝ ਹੀ ਬਰੀਕ-ਬਰੀਕ ਉਹਨੂੰ ਕੁਤਰਾ ਕੀਤਾ ਹੁੰਦਾ ਹੈ ਹਾਂਜੀ-ਹਾਂਜੀ।
ਹੋਰ
ਬਸ ਵਧੀਆ ਹੋਰ ਰਾਤ ਦੀ ਕੀ ਤਿਆਰੀ ਕਰਨੀ।
ਹਾਂਜੀ ਅਸੀਂ ਆਓ ਹ ਰਾਦਾ ਸੋਚਨੇ ਹਾਂ ਕੀ ਕਰੀਏ ਰਾਦਾ ਦਿਨ ਦਾ ਖਾਓ ਤੇ ਰਾਤ ਦਾ ਕਰਲੋ।
ਹਾਂ
ਰਾਤ ਦਾ ਕਰੋ ਤੇ ਦਿਨ ਦਾ ਸੋਚਾ।
ਦਾਲ ਚੜ੍ਹਾ ਕੇ ਆਈ ਹਾਂ ਮੈਂ ਕਿਹਾ ਚੱਲ ਸੀਟੀਆ ਵੱਜ ਲੈਣ ਓਨੀ ਦੇਰ। ਫੇਰ ਬਾਦ ਚ ਤੜ
ਸਾਡੀ ਦਾਲ ਬਣੀ ਪਈ ਏ, ਸਬਜ਼ੀ ਬਣੀ ਪਈ ਏ ਹੁਣ ਰਾ ਤੀ ਜੋ ਕਰਾਂ ਖਾਣਗੇ ਉਹ ਬਣਾਵਾਂਗੇੇ।
ਅੱਛਾ-ਅੱਛਾ
ਹਮ
ਹੋਰ ਦਾਲਾ-ਦੁਲਾ ਖਾ ਲੈਂਦੇ ਹੋਣੇ ਆ ਨਾ ਸਭ।
ਬਸ ਦਾਲਾਂ ਦੋ ਦਿਨ ਮਸ਼ਹੂਰ ਹੈਗੀਅਂ ਮਾਂ ਛੋਲਿਆਂ ਦੀ ਹੋ ਗਈ
ਹਾਂ ਉਹ ਤੇ ਖਾਨਦਾਨੀ ਦਾਲ ਹੈ ਉਹ ਤਾਂ ਹਰ ਕੋਈ ਉਹੀ ਨਾ ਉਹ ਤਾਂ ਹਰ ਕੋਈ ਖਾ ਲੈਂਦਾ। ਖਾਨਦਾਨੀ ਦਾਲ
ਹਾਂ ਉਹ ਨਾ ਦਾਜ ਵਰੀ ਦੀ ਮਿਲੀ ਏ ਨਾ।
ਹਾਂ ਬਿਲਕੁਲ-ਬਿਲਕੁਲ ਬਾ ਕੀ ਹੋਰ ਦਾਲਾਂ ਕੱਟ ਹੀ ਖਾਂਦੇ ਨੇ ਸਭ।
ਇਹਦੇ ਵਿੱਚ ਨਾ ਫੋਨ ਆ ਰਿਹਾ ਇਕ ਮਿੰਟ।
ਹਾਂਜੀ ਕੋਈ ਗੱਲ ਨੀ ਕੱਰ ਲੋ ਕਾੱਲ ਠੀਕ-ਠੀਕ।